ਹੈਲੋ
ਹਾਂਜੀ ਭੈਣ ਜੀ, ਸਸ਼੍ਰੀ ਅਕਾਲ।
ਸਸ਼੍ਰੀ ਅਕਾਲ ਭੈਣ ਜੀ, ਹੋਰ ਠੀਕ ਹੋ?
ਹਾਂਜੀ-ਹਾਂਜੀ, ਠੀਕ ਆ ਤੁਸੀਂ ਕਿਵੇਂ ਹੋ?
ਵਧੀਆ-ਵਧੀਆ ਤੁਸੀਂ ਦੱਸੋ?
ਅਸੀਂ ਵਧੀਆ, ਹੋਰ ਕੀ ਕਰਦੇ ਸੀ ਤੁਸੀਂ?
ਕੁਛ ਨਈ, ਘਰੇ ਸਭ ਠੀਕ ਨੇ?
ਹਾਂਜੀ-ਹਾਂਜੀ, ਸਾਰੇ ਠੀਕ ਨੇ
ਅੱਛਾ-ਅੱਛਾ, ਜਵਾਕ ਠੀਕ ਨੇ, ਘਰ ਆਲਾ ਤੁਡਾ
ਸਾਰੇ ਵਧੀਆ
ਚਲ ਵਧੀਆ, ਫਿਰ ਤਾਂ।
ਹਾਂਜੀ, ਹੋਰ ਤੁਸੀਂ ਸੁਣਾਓ? ਨਾਸ਼ਤਾ ਪਾਣੀ ਹੋ ਗਿਆ
ਹਾਂਜੀ-ਹਾਂਜੀ, ਨਾਸ਼ਤਾ ਕਰ ਲਿਆ, ਤੇ ਹੁਣੇ ਕੰਮ ਜ ਨਿਬੇੜ ਕੇ ਪਏ ਸੀਗੇ, ਮਾੜੇ ਜਿਹਾ।
ਅੱਛਾ ਜੀ, ਵਧੀਆ-ਵਧੀਆ
ਹਾਂਜੀ-ਹਾਂਜੀ ਹੋਰ, ਤੁਸੀਂ ਦੱਸੋ? ਤੁਸੀਂ ਕੀਤਾ ਨਾਸ਼ਤਾ
ਹਾਂਜੀ-ਹਾਂਜੀ, ਨਾਸ਼ਤਾ, ਅਸੀਂ ਕਰ ਲਿਆ ਸੀ। ਤੇ ਬਸ ਅਸੀਂ ਵੀ ਹੁਣੇ, ਫ੍ਰਰੀ ਹੋ ਕੇ ਬੈਠੇਆਂ ਹਾਲੇ
ਅੱਛਾ।
ਹਾਂਜੀ, ਸਵੇਰ ਨੂੰ ਕੰਮਾਂ ਕਾਰ ਤੇ ਲੱਗ ਜਾਂਦੇ ਆਾਂ, ਘਰ ਦੇ ਕੰਮ ਹੀ ਨਈ ਮੁੱਕਦੇ ਫਿਰ ਘਰ ਦੇ ਕੰਮ ਹੋ ਕੇ, ਫਿਰ ਝਾੜੂ ਪੋਚਾ ਵਗੈਰਾ, ਕਰਕੇ ਫਿਰ ਇੱਕ ਟਾਈਮ ਹੀ,, ਨਾਸ਼ਤਾ ਕਰਦੇ ਆਂ
ਵਧੀਆ, ਕੰਮ ਨਿਬੇੜ ਕੇ ਨਾਲ ਵਧੀਆ ਆਰਾਮ, ਨਾਲ ਖਾਧਾ ਜਾਂਦਾ
ਹਾਂਜੀ-ਹਾਂਜੀ, ਸਹੀ ਕਿਹਾ
ਹੋਰ
ਹੋਰ ਸੁਣਾਉ? ਠੁ ਨਹੀਂ ਹਾਲੇ ਸੋਚੀ ਜਾਂਣੇ ਆ ਕੁੱਛ ਦੇਖਦਾ ਹੀ ਨਈ ਕਿ ਤੇ ਜਾਈਏ, ਮੀਂਹ ਵੀ ਪਈ ਜਾਂਦੇ ਆ, ਤੇ ਸਮਝ ਵੀ ਨਹੀ ਆ ਰਹੀ
ਹਾਂ, ਅਸੀਂ ਤਾਂ ਸੋਚ ਰਹੇ ਸੀ। ਗੋਆ ਜਾਣ ਦਾ ਤੇ ਹਾਂਜੀ ਦੇਖੇਆ ਯੂਟੂਊਬ ਵਗੈਰਾ ਤੇ ਸਰਚ ਕਰਕੇ ਵਦੀਆ-ਵਦੀਆ ਪਲੇਸਿਸ ਹੈਗੀਆਂ ਨੇ ਓਥੇ ਘੁੰਮਣ ਨੂੰ।
ਹਾਂਜੀ-ਹਾਜੀ ਹੈਗੀਆਂ ਨੇ ਬੌਤ ਨੇ ਵੈਸੇ ਤਾਂ। ਹਾਂਜੀ-ਹਾਂਜੀ ਅਸੀਂ ਗਾਏ ਸੀਗੇ।
ਵਦੀਆ-ਵਦੀਆ
ਅਸੀਂ ਹਨੀ ਮੂਨ ਤੇ ਗਏ ਸੀਗੇ ਵੇਆ ਤੋਂ ਬਾਦ।
ਅੱਛਾ।
ਇੱਕ ਉੱਥੇ ਜਾ ਕੇ ਆਏ ਆਂ ਗੋਆ ਤੇ ਇੱਕ ਅਸੀਂ ਜਾ ਕੇ ਆਏ ਆਂ ਬਾਲੀ।
ਅੱਛਾ।
ਹਾਂਜੀ-ਹਾਂਜੀ ਵਦੀਆ ਪਲੇਸਿਸ ਨੇ।
ਅੱਛਾ।
ਹਾਂਜੀ।
ਚਲੋ ਵਦੀਆ ਗੱਲ ਆ ਅਸੀਂ ਵੀ ਅਸੀਂ ਈਥੇ ਗਏ ਸੀਗੇ। ਕੀ ਕੈਂਦੇ ਆ ਸਵੀਜ਼ਰਲੈਂਡ ਤੇ ਹਾਂਜੀ ਵਦੀਆ ਘੁੰਮਣ ਨੂੰ ਜਗਾ ਓਤਾਂ ਹੁਣ ਓ ਦੇਖਦੇ ਆਂ ਡਿਜਲੀ ਲੈਂਡ ਵਗੈਰਾ ਕੋ ਕੀ ਯੋਆਖਾਂ ਦਾ ਬੜਾ ਦਿਲ ਆ ਓ ਵੀਡੀਓਜ਼ ਆਉਦੀਆਂ ਰੈੱਦੀਆਂ ਨੇ ਕਹੀ ਜਾਂਦੇ ਨੇ ਓਦਰ ਜਾਣਾ ਓਦਰ ਨੂੰ ਜਾਣਾ
ਹਾਂਜੀ-ਹਾਂਜੀ ਓਥੇ ਓ ਮਿੱਕੀ ਮਾਊਸ ਵਗੈਰਾ ਵਦੀਆ ਹੁੰਦੇ ਹਨਾ।
ਹਾਂਜੀ, ਬੌ ਸੋਹਣੀ ਪਲੇਸ ਆ ਸੀ ਓ ਘੁੰਮਣ ਨੂੰ ਹਨਾ।
ਹਾਂਜੀ-ਹਾਂਜੀ ਸਈ ਕੇਆ।
ਹੂੰ-ਹੂੰ।
ਕੋਈ ਨਾ ਜਾ ਆਏਓ। ਅੱਜ ਅਸੀਂ ਨਾਸਟੇਜ ਬਣਾਏ ਸੀ ਮਤਲਬ ਰਾਤ ਦੇ ਆਲੂ ਪਕੌੜੇ ਪਏ ਸੀਗੇ। ਤੇ ਓਈ ਖਾ ਲੇ ਸੀਗੇ।
ਅੱਛਾ।
ਹਾਂਜੀ, ਤੇ ਹੁਣ ਦੁਪੈਰੇ ਦੇਖਾਂਗੇ ਕੁਛ ਚੌਲ-ਚੂਲ ਬਣਾਵਾਂਗੇ ਮਸਾਲੇ ਆਲੇ।
ਹਾਂ ਮੇਰਾ ਵੀ ਜੀ ਕੀ ਕਰਦਾ ਸੀ ਅੱਜ ਮਸਾਲੇ ਵਾਲੇ ਚੌਲ ਬਣਾ ਲੈ ਅੱਜ ਓਹੀ ਬਣਾ ਲੈਨੀ ਆ ਗੋਭੀ ਗੁਬੀ ਪਾ ਕੇ ਨਾ ਗੋਭੀ ਪਈਆ ਨਾਲੇ ਆਹਾ ਪਏ ਨੇ ਆਪਣੇ, ਸੋਏਆਬੀਨ ਪਏ ਨੇ, ਤੇ ਮਿਕਸ ਜੇ ਬਣਾ ਕਿਵੇਂ, ਬਣਾ ਲੈਂਨੀ ਆਂ।
ਏ ਮੌਸਮ ਚ ਤਾਂ ਗੋਭੀ ਖਰਾਬ ਹਉਂਦੀ ਆ ਹਨਾ ਮਲਬ ਖਾਣ ਦਾ ਵੀ ਦਿਲ ਨੀ ਕਰਦਾ।
ਨੀ ਵੈਸੇ ਤਾਂ ਓ ਦਾ ਅਸੀਂ ਦੇਖੇਆ ਹੂੰ ਬਨਲੈ ਕੇ ਆਈ ਸੀ ਵਦੀਆ ਈ ਆ ਓ ਤਾਂ ਮੈਂ ਕੱਟ ਕੇ ਰੱਖੀ ਸੀ। ਹੂੰ ਵ ਵਦੀਆ ਹੁਣ ਦੇਖਦੇ ਲਾ ਲਾਂਗੇ ਤੜਕਾ ਇੱਕ ਟਾਈਮ ਦਾ ਤਾਂ ਬਣ ਜਾੂਗੀ ਵਦੀਆ ਈ ਬਣਦੀ ਆ ਫਰੈਸ਼ ਜੀ ਆ।
ਹਾਂਜੀ ਨਈ ਅਸੀਂ ਕੱਲ ਜੋ ਲੈ ਕੇ ਆਏ ਸੀ ਗੋਬੀ ਮਲਬ ਕੱਲ ਲੈ ਕੇ ਆਏ ਸੀ ਪੈਂਲੇ ਸੋਚੇਆ ਹੈਗਾ ਪਾਓ ਬਾਜੀ ਬਣਾ ਲੀਏ ਕਿਉਂਕੀ ਪਾਓ ਬਾਜੀ ਸਪੈਂਦੀ ਆ।
ਹਾਂਜੀ।
ਬਟ ਕੀਆ ਕੀ ਕੈਂਦੇ ਈਨੇ ਸੁੰਡ ਨਿਕਲੇ ਉ ਉੱਥੇ ਦਿਲ ਮਰ ਗੇਆ।
ਹਾਂ ਅੱਜ-ਕੱਲ ਫਰੈਸ਼ ਸਬਜ਼ੀਆਂ ਨੀ ਨਾ ਪੈਂਲੇ ਜਿਵੇਂ ਨੀ ਕੁਛ ਆਂਦਾ ਅੱਜ-ਕੱਲ।
ਹਾਂਜੀ-ਹਾਂਜੀ ਨਾਲੇ ਅੱਜ-ਕੱਲ ਕੇਮੀਕਲ ਨਾਲ, ਬਨਾ ਮਲਬ ਵਦਾਈਆਂ ਹੁੰਦੀਆਂ ਨੇ ਸਬਜ਼ੀਆਂ। ਹੁਨ ਅਸੀਂ ਦੋ-ਤਿੰਨ ਦਿਨ ਪੈਂਲੇ ਈ ਅੰਬ ਲੈ ਕੇ ਆਏ ਸੀਗੇ। ਘਰੇ ਖਾਨ ਨੂੰ ਨਾ ਤੇ ਕ ਅੰਬ ਚ ਹੀ ਇੰਨੀ ਕੈਮੀਕਲ ਦੀ ਖੁਸ਼ਬੂ ਆ ਰਹੀ ਸੀ। ਮਤਲਬ ਸਮੈਲ ਵੀ ਟੇਸਟ ਵੀ ਉਹੀ ਆ ਰਿਹਾ ਸੀਗਾ। ਹਰਕੇ ਅਸੀਂ ਸਾਰੇ ਸਿੱਟੇ ਆ।
ਅੱਛਾ। ਵੈਸੇ ਅੱਜ ਕੱਲ੍ਹ ਪਹਿਲੇ ਜਿਵੇਂ ਕੋਈ ਮੈਂ ਉਹੀ ਤਾਂ ਕਹਿਣੀ ਆ, ਪਹਿਲੇ ਜਿਵੇਂ ਕੋਈ ਚੀਜ਼ਾਂ ਨੀ ਰਹੀਆਂ ਪਹਿਲੇ ਸਾਰਾ ਵਧੀਆ ਔਰਗੈਨਿਕ ਹੁੰਦਾ ਸੀਗਾ, ਹੁਣ ਤਾਂ ਸਾਰਾ ਕੈਮੀਕਲ -ਕੁਮਿਕਲ, ਪਾਊਡਰ -ਪੂਡਰ ਜੇ ਪਾ ਕੇ ਸਬਜ਼ੀਆਂ ਉਹ ਕਰਦੇ ਨੇ ਇਹ, ਬਣਾਉਂਦੇ ਨੇਗੇ।
ਹਾਂਜੀ, ਹਾਂਜੀ, ਸਹੀ ਕਿਹਾ।
ਹਾਂਜੀ।
ਹੋਰ ਸੁਣਾਓ, ਤੁਹਾਡੇ ਸਕੂਲ ਲਾਈਫ, ਕਾਲਜ ਲਾਈਫ ਕਿਵੇਂ ਸੀ।
ਸਾਡੀ ਤਾਂ ਵਧੀਆ ਸੀ, ਕਾਲਜ ਲਾਈਫ ਇੰਨੀ ਕੋਈ ਖ਼ਾਸ ਨਹੀਂ ਸੀ, ਪਰ ਸਕੂਲਾਂ ਚ ਤਾਂ ਮਜ਼ੇ ਸੀ। ਸਕੂਲ ਵਧੀਆ ਸੀ, ਨਾ ਕੋਈ ਟੇ ਨਾ ਕੁਛ, ਸਕੂਲ ਚ ਤਾਂ ਬੜਾ ਇੰਜੋਇ ਕੀਤਾ ਅਸੀ।
ਅੱਛਾ ਜੀ।
ਹਾਂ, ਡਿਸਿਪਲਿਨ ਜਿਹਾ ਬਣਿਆ ਹੁੰਦਾ ਸੀ ਨਾ ਵੀ ਸਵੇਰੇ ਆ ਹੀ ਟਾਈਮ ਤੇ ਉ ਉੱਠੋ, ਆਈ ਟਾਈਮ ਤੇ ਖਾਓ, ਤੇ ਆਈ ਟਾਈਮ ਤੇ ਜਾਓ। ਫੇਰ ਉੱਥੇ ਲੰਚ ਕਰਨਾ ਇਕੱਠਿਆਂ ਨੇ।
ਹਾਂਜੀ, ਹਾਂਜੀ ਸਹੀ ਕਿਹਾ।
ਹੂੰ, ਫੇਰ ਲੰਚ ਦਾ ਟਾਈਮ ਇੱਕ
ਕੋਲੇਜ ਤਾਂ ਲੋਕ ਬਿਗੜ ਜਾਂਦੇ ਆ ਨਾ ਆ ਕੇ, ਮਤਲਬ ਮੇਰੇ ਨਾਲ ਤਾਂ ਹੋਇਆ ਹੋਇਆ ਏਦਾ ਦਾ। ਐਵੇਂ ਮਤਲਬ ਕੁਛ ਟਾਈਮ ਨੀ ਹੁੰਦਾ, ਜਦੋਂ ਮਰਜ਼ੀ ਆਪਦਾ ਜਾਓ ਆਓ ਘਰੇ।
ਆ ਫੇਰ ਉਹੀ ਆ, ਕੋਈ ਟੈਮ ਨੀ, ਕੋਈ ਰੋਟੀ -ਪਾਣੀ ਦਾ ਨੀ, ਕੋਈ ਇਕੱਠੇ ਬੈਠਣਾ ਨੀ। ਕਿਸੇ ਨੇ ਨਾ ਕੁਛ, ਚਾਹੇ ਸਕੂਲ ਚ ਅ, ਐਵੇਂ ਸਕੂਲ ਚ ਐਵੇਂ ਹੁੰਦਾ ਸੀ ਨਾ ਜਿਸ ਸਰ -ਟੀਚਰ ਸਟ੍ਰਿਕਟ ਹੁੰਦੇ ਸੀਗੇ, ਪਰ ਵਧੀਆ ਬਣਿਆ ਹੁੰਦਾ ਸੀਗਾ ਵੀ ਚੱਲ ਹੁਣ ਗਾਲਾਂ ਪੈਣੀਆਂ ਨੇ ਤਾਂ ਪੈਣੀਆਂ ਹੀ ਨੇ।
ਹਾਂਜੀ, ਸਹੀ ਕਿ ਸਾਡੇ ਵੀ ਸਕੂਲ ਚ ਏਦਾਂ ਹੀ ਸੀ ਮਤਲਬ ਸਾਨੂੰ ਇੰਗਲਿਸ਼ ਚ ਬੋਲਣਾ ਮਤਲਬ ਇੰਗਲਿਸ਼ ਚ ਹੀ ਗੱਲ ਕਰਨੀ ਆ। ਬਾਕੀ ਕੋਈ ਲੈਂਗੁਏਜ ਨਹੀਂ ਚੱਲਣੀ। ਜੇ ਅਸੀਂ ਨਹੀਂ ਬੋਲਦੇ ਤਾਂ ਸਾਨੂੰ ਫਾਈਨ ਪੈ ਜਾਂਦਾ ਸੀ ਪੰਜਾਹ ਰੁਪਏ ਦਾ।
ਅੱਛਾ, ਤੇ ਕਿੰਨੀ ਕੁ ਵਾਰ ਫਾਈਨ ਪਿਆ ਤੁਹਾਨੂੰ?
ਅ, ਮੈਨੂੰ ਤਿੰਨ-ਚਾਰ ਟਾਈਮ ਪਿਆ ਹੋਇਆ, ਵੈਸੇ ਤਾਂ ਮੈਂ ਤੁਹਾਨੂੰ ਸੱਚੀ ਦਸਾ ਮੈਂ ਸ਼ਰਾਰਤੀ ਵੀ ਬਹੁਤ ਸੀ ਸਕੂਲ ਚ। ਜਦੋਂ ਮੈਂ ਸੈਕਿੰਡ ਚ ਹੁੰਦੀ ਸੀਗੀ ਤੇ ਮਤਲਬ ਸਕੂਲ ਜਾਣ ਦਾ ਤਾਂ ਦਿਲ ਨੀ ਕਰਦਾ ਸੀ ਪਹਿਲੀ ਗੱਲ ਹੈਨਾ, ਤੇ ਪਤਾ ਨੀ ਘਰ ਦੇ ਛੱਡ ਆਂਦੇ ਸੀ, ਉੱਥੇ ਹੀ ਪਿੱਟਣਾ ਪਾ ਕੇ ਬਹਿ ਜਾਂਦੇ ਸੀ, ਗੇਟ ਅੱਗੇ ਸਕੂਲ ਦੇ।
ਹਾਹਾਹ, ਸਕੂਲ ਦਾ ਟੈਮ ਹੀ ਇਹੋ ਜਿਹਾ ਸੀਗਾ।
ਹਾਂਜੀ, ਉਹ ਸੰਡੇ ਆਂਦਾ ਸੀ, ਮਸਾਂ ਸ਼ਾਂਤੀ ਮਿਲਦੀ ਸੀ, ਹਾਂ ਕੱਲ੍ਹ ਸੰਡੇ ਆ, ਆਰਾਮ ਨਾਲ ਉਠ ਹਾਂਜੀ।
ਹਾਂ। ਐ ਹੁੰਦਾ ਐ, ਪਰ ਸਕੂਲ ਚੋਂ ਘਰੇ ਆਉਣ ਦੀ ਵੀ ਇੰਨੀ ਘੜੀ ਚ ਵੀ ਟੈਮ ਦੇਖੀ ਜਾਣਾ-ਦੇਖੀ ਜਾਣਾ। ਵੀ ਹੁਣ ਖਤਮ ਹੋਊ ਸਕੂਲ, ਹੁਣ ਘਰ ਨੂੰ ਭੱਜੀਏ। ਫੇਰ ਉਹ ਸਕੂਲ ਦੇ ਕੱਪੜੇ ਵੀ ਨੀ ਕੱਢਣੇ, ਉਵੇਂ ਘੁੰਮੀ ਜਾਣਾ, ਉਵੇਂ ਖਾਈ- ਪੀਵੀ ਜਾਣਾ। ਫਟਾਫੱਟ, ਤੇ ਵਧੀਆ ਲਾਈਫ ਸੀਗੀ। ਪਰ ਟੈਂਨਸ਼ਨਾ ਨੀ ਸੀਗੀਆਂ, ਟੈਂਨਸ਼ਨ ਨਾ ਘਰ ਦੇ ਟੈਂਨਸ਼ਨ ਹੁੰਦੀ ਸੀ, ਨਾ ਕੋਈ ਹੋਰ ਟੈਂਨਸ਼ਨ ਹੁੰਦੀ ਸੀਗੀ। ਵਧੀਆ ਇੰਜੋਏ ਕਰਦੇ ਸੀ।
ਸਈ ਕਿਆ, ਸਈ ਕਿਆ।
ਹੋਰ, ਥੋਡੀ ਸਕੂਲ ਲਾਈਫ, ਕਾਲਜ ਲਾਈਫ ਕਿਵੇਂ ਸੀ?
ਮੇਰੀ ਸਕੂਲ ਲਾਈਫ ਵਧੀਆ ਸੀ, ਮਤਲਬ ਮੈਂ ਬਹੁਤ ਸ਼ਰਾਰਤੀ ਸੀ ਪਹਿਲੀ ਗੱਲ ਹੁਣ ਤੱਕ ਮੈਂ ਹੁਣ ਵੀ ਜੇ ਸਕੂਲ ਸਕੂਲ ਚਲੀ ਜਾਵਾ ਨਾ, ਉਹ ਮਿਸ ਮੈਨੂੰ ਹਲੇ ਵੀ ਪੁੱਛਦੀਆਂ ਨੇ, ਮਿਸਾਂ ਸਾਰੀਆਂ ਕਿ ਹੁਣ ਤਾਂ ਨੀ ਰੋਂਦੀ ਤੂੰ।
ਅੱਛਾ।
ਤੇ ਸ਼ਰਾਰਤ ਕਰਨ ਨੂੰ ਸਭ ਤੋਂ ਅੱਗੇ ਹੁੰਦੀ ਸੀ ਸਪੋਰਟਸ ਵੀ ਮੈਂ ਖੇਡੇ ਆ, ਜਿੱਤੀ ਵੀ ਬਹੁਤ ਟਾਈਮ ਆ ਤੇ, ਮਤਲਬ ਹਰ ਗੱਲ ਦਾ ਸ਼ੌਂਕ ਸੀ, ਬਟ ਸ਼ਰਾਰਤੀ ਸੀ ਥੋੜ੍ਹੀ, ਘਰੇ ਵੀ ਬੋਤ ਟਾਈਮ ਫੋਨ ਆਦੇ ਹੁੰਦੇ ਬ ਟਿਊਸ਼ਨ ਜਾਂਦੇ ਹੁੰਦੀ ਸੀ ਇੱਕ, ਉਹਨਾਂ ਨੇ ਸਾਡੇ ਘਰ ਕੋਲ ਈ ਟਿਊਸ਼ਨ ਆ
ਜੀ।
ਅਹ ਜੇ ਕੁਛ ਹੋਮਵਰਕ ਵਗੈਰਾ, ਮੈਂ ਕਦੇ ਮਤਲਬ ਸੱਚੀ ਦਸ ਮੈਂ ਜਦੋਂ ਦੀ ਏਥ, ਨਾਈਨ, ਟੈਨਥ ਚ ਆ ਗਈ, ਟਵੈਲਥ-ਟਵੈਲਥ ਚ ਆ ਗਈ ਮੈਂ ਉਦੋਂ ਦੀ ਨੋਟਬੁੱਕ ਬਣਾ ਕੇ ਨੀ ਦੇਖੀ ਸੀ ਕਿ ਨੋਟਬੁੱਕ ਕੀ ਚੀਜ਼ ਹੁੰਦੀ ਆ ਹਨਾ। ਤੇ, ਮੇਰੀ ਨੋਟਬੁੱਕ ਕੰਪਲੀਟ ਨੀ ਹੁੰਦੀ ਸੀ, ਸਰ ਚੱਕ ਕੇ ਘਰੇ ਫੋਨ ਲੈ ਦਿੰਦਾ ਸੀਗਾ, ਫੇਰ ਘਰੇ ਆ ਕੇ ਗਾਲਾਂ ਪੈਂਦੀਆਂ ਸੀ ਫਿਰ ਕਹਿੰਦੇ ਸੀ, ਅਸੀ ਨਈ ਸਰ ਦੀ ਗਲਤੀ ਆ, ਉਹਨੇ ਕਿਹਾ ਈ ਦੋ ਦਿਨ ਪਹਿਲੇ ਸੀ ਸਾਨੂੰ ਤਾਂ ਪਤਾ ਈ ਨੀ ਸੀ
ਆਹੀ ਕੁਛ ਮੇ ਮੈਂ ਤਾਂ ਚਲੋ ਕਰ ਲੈਂਦੀ ਸੀ ਕੰਪਲੀਟ, ਮੇਰੇ ਭਾਈ ਦੇ ਕਦੇ ਕੰਪਲੀਟ ਨੀ ਹੋਇਆ ਤੇ ਅਸੀਂ ਪੜ੍ਹਾਈਆਂ ਦਿਆ ਅ ਉਹਨੇ ਕਦੇ ਵੀ ਕੰਪਲੀਟ ਨੀ ਕੀਤਾ ਮੇਰੇ ਭਾਈ ਨੇ, ਹਾਂਜੀ
ਮੁੰਡੇ ਐਵੇਂ ਈ ਹੁੰਦੇ ਨੇ, ਮੁੰਡੇ ਜ਼ਿਆਦਾ ਸ਼ਰਾਰਤੀ ਹੁੰਦੇ ਨੇ।
ਹਾਂਜੀ-ਹਾਂਜੀ, ਇਹ ਤਾਂ ਗੱਲ ਸਈ ਆ
ਹਾਂਜੀ, ਹੋਰ ਸੁਣਾਓ ਭੈਣ ਜੀ?
ਹੋਰ ਤੁਸੀਂ ਦੱਸੋ ਤੁਸੀਂ ਘੁੰਮਣ ਜਾਣਾ ਨੀ ਕਿਤੇ, ਤੁਸੀਂ ਨੀ ਤੁਹਾਨੂੰ ਜੀਅ ਨੀ ਕਰਦਾ ਘੁੰਮਣ-ਘੁੰਮਣ ਦਾ
ਨਈ ਹੁਣ ਗਰਮੀ ਇੰਨੀ ਹੋਈ ਪਈ ਆ, ਕਿੱਥੇ ਘੁੰਮਣ ਜਾਣਾ ਪਹਿਲੇ ਸੋਚਦੇ ਸੀਗੇ ਪੰਜਾਬ ਜਾ ਆਈ ਆ ਹਨਾ, ਘੁੰਮ ਫਿਰ ਆਵਾਂਗੇ ਥੋੜਾ ਫੇਰ ਦਿਲ ਜਾ ਈ ਨੀ ਕੀਤਾ ਫੇਰ ਗਰਮੀ ਕਹਿੰਦੇ ਬਹੁਤ ਆ ਪੰਜਾਬ ਵਾਲੇ ਕਹਿੰਦੇ, ਕਹਿੰਦੇ ਹਾਲੇ ਤਾਂ ਗਰਮੀ ਉਰੇ ਬਹੁਤ ਠੰਡਾ ਚ ਆਇਓ ਨਈ ਤਾਂ ਤੁਹਾਡੇ ਹਾਲ ਹੋ ਜਾਣੇ ਆ ਉਰੇ
ਅੱਛਾ-ਅੱਛਾ, ਹੋਰ ਤੁਹਾਡੀ ਮੰਮੀ ਕੀ ਕਰਦੇ ਆ?
ਮੇਰੀ ਮੰਮਾ ਹਾਊਸ ਵਾਈਫ ਨੇ ਜੀ।
ਅੱਛਾ, ਹਾਊਸ ਵਾਈਫ ਨੇ।
ਹਾਂਜੀ।
ਜਵਾਖਾ ਦੇ ਸਕੂਲ ਚਾਲੂ ਹੋ ਗਏ ਤੁਹਾਡੇ?
ਹਾਂਜੀ-ਹਾਂਜੀ ਹੋ ਗਏ, ਤੇ ਮੇਰੇ ਪਾਪਾ ਜੋ ਨੇ ਉਹ ਨੇਵੀ ਚ ਨੇ
ਅੱਛਾ।
ਹਾਂਜੀ।
ਹਾਂਜੀ, ਨਈ ਵਿਚਲੇ। ਸਾਲ ਚ, ਮੀਨੇ ਚ ਜਿਵੇਂ ਟੈਮ ਮਿਲਦਾ, ਓਵੇਂ ਆ ਜਾਂਦੇ ਨੇ।
ਅੱਛਾ ਤੇ ਫੇਰ ਤਾਂ ਪਾਪਾ ਨਾਲ ਤੁਸੀਂ ਸਮੁੰਦਰ-ਸਮੁੰਦਰ ਘੁੰਮ ਕੇ ਆਏ ਹੋਵੋਗੇ?
ਹਾਂਜੀ-ਹਾਂਜੀ, ਸਾਨੂੰ ਤਾ ਫਰੀ ਚ ਟੂਰ ਮਿਲ ਜਾਂਦਾ ਜੀ।
ਫੇਰ ਤਾਂ ਵਦੀਆ ਗੱਲ ਆ, ਫੇਰ ਕਿੱਥੇ-ਕਿੱਥੇ ਗਏ ਓ ਐਵੇਂ?
ਅਸੀਂ ਮੁੰਬਈ ਗਏ ਆਂ, ਹੋਰ ਖਾਸੀਆਂ ਜਗਾ ਗਏ ਆਂ ਮੈਨੂੰ ਨਾਮ ਨੀ ਯਾਦ ਯਾਦ ਔਂਦੈ ਏਂਨੇ।
ਅੱਛਿਆ, ਵਦੀਆ ਫੇਰ। ਤਾਂ ਬਚਪਨ ਤੋਂ ਈ ਫਿਰਦੇ ਰਏ ਓਂ ਤੁਸੀਂ?
ਹਾਂਜੀ ਮਤਲਬ, ਕੈਂਦੇ ਆ ਨਾ ਓ ਕਰਦੇ ਜੇ ਕੁੱਛ ਵਦੀਆ ਬਨ ਜਾਨ ਤਾਂ ਬੱਚੇ ਦੀ ਪਿੱਛੇ ਐਸ਼ ਹੁੰਦੀ ਆ।
ਹਾਂ, ਓ ਵੀ ਸਈ ਗੱਲ ਆ।
ਹਾਂਜੀ।
ਐ ਤਾਂ ਵਦੀਆ ਗੱਲ ਆ, ਘੁੰਮਨਾ ਵਦੀਆ ਯਾਰ ਘੁੰਮਾ ਗੇ ਫੇਰ ਤਾਂ, ਮੇਰੇ ਪਾਪਾ ਤਾਂ ਮਿਲਟਰੀ ਚ ਨੇ।
ਅੱਛਾ ਮਿਲਟਰੀ ਚ ਨੇ।
ਹਾਂਜੀ, ਹਾਂਜੀ ਮੰਮੀ ਮੰਮੀ ਮੇਰੀ ਓਹ ਆ ਕੀ ਕੈਂਦੇ ਹਾਂਜੀ ਓ ਮੰਮੀ ਮੇਰੀ ਕੀ ਕੈਨੇ ਆ ਇੱਕ ਕੰਪਨੀ ਚ ਕੰਪਨੀ ਚ ਮੈਨੇਜਰ ਆ।
ਅੱਛਾ ਥੋਡੀ ਮੰਮੀ ਕੰਪਨੀ ਚ ਮੈਨੇਜਰ ਨੇ ਚਲੋ ਵਦੀਆ। ਫੇਰ ਤਾਂ ਵਦੀਆ ਹਨਾ ਮਤਲਬ ਪੈਸੇ ਨਾਲ ਪੈਸਾ ਜੁੜ ਜਾਂਦਾ ਨਾਲੇ ਮਿਲਟਰੀ ਚ ਤਾਂ ਬੋਤ ਫੈਸਿਲਟੀਜ਼ ਵੀ ਮਿਲ ਜਾਂਦੀਆਂ ਨੇ।
ਹਾਂਜੀ-ਹਾਂਜੀ, ਚਲੋ ਚੰਗਾ ਭੈਨ ਜੀ ਮੈਂ ਰੱਖਦੀ ਆਂ ਮੈਨੂੰ ਰੋਟੀ ਸਬਜ਼ੀ ਬਨਾ ਲਾ ਮੈਂ।
ਠੀਕ ਆ ਭੈਨ ਜੀ ਸਸ਼੍ਰੀ ਕਾਲ।
ਸਸ਼੍ਰੀ ਕਾਲ ਭੈਨ ਜੀ।